ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ
ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਨੇ
ਵਧੀਆ ਵਧੀਆ ਤੁਸੀਂ ਸੁਣਾਓ
ਤੁਸੀ ਸੁਣਾਓ ਹੋਰ ਕੀ ਕਰਦੇ ਸੀ ਅੱਜ ਬੜੇ ਦਿਨਾਂ ਬਾਅਦ ਫੋਨ ਕੀਤਾ ਭੈਣ ਜੀ ਤੁਸੀਂ
ਬਸ ਟਾਈਮ ਹੀ ਨਹੀ ਮਿਲ ਪਾਉਂਦਾ ਬਸ ਘਰ ਦੇ ਕੰਮ ਵਿੱਚ ਇੰਨੇ ਬਿਜ਼ੀ ਹੋ ਜਾਂਦੇ ਆ ਤੇ ਹੁਣ ਮੈਂ ਫ੍ਰਰੀ ਸੀ ਮੈਂ ਕਿਹਾ ਚਲੋ ਤੁਹਾਨੂੰ ਕੋਲ ਹੀ ਕਰ ਲਈਏ
ਇਹ ਤਾਂ ਭੈਣ ਜੀ ਤੁਸੀਂ ਬੜਾ ਵਧੀਆ ਕੀਤਾ ਦੱਸੋ ਟਾਈਮ ਤਾਂ ਸੱਚ ਹੀ ਨਹੀ ਮਿਲਦਾ ਇੱਕ ਗਰਮੀਆਂ ਚ ਨਾ ਦਿਨ ਵੀ ਵੱਡੇ ਹੁੰਦੇ ਨੇ ਨਾਲੇ ਤੁਹਾਨੂੰ ਪਤਾ ਗਰਮੀ ਕਿੰਨੀ ਪੈ ਰਹੀ ਹੈ
ਗਰਮੀ ਵੀ ਪੈ ਰਹੀ ਹੈ ਘਰ ਦੇ ਕੰਮ ਵੀ ਕਿੰਨੇ ਹੁੰਦੇ ਨੇ
ਹਾਂਜੀ
ਘਰ ਦੇ ਕੰਮ ਹੀ ਇੰਨੇ ਹੁੰਦੇ ਨੇ
ਇਹ ਤਾਂ ਹੈ ਹੀ ਭੈਣ ਜੀ ਹੁਣ ਦੱਸੋ ਬੱਚਿਆਂ ਦੀ ਛੁੱਟੀਆਂ ਪੈ ਗਈਆਂ ਨੇ ਨਾ ਤਾਂ ਕਰਕੇ ਵੀ ਥੋੜਾ ਹੁਣ ਕਿ ਚਲੋ ਬੱਚੇ ਵੀ ਲੇਟ ਉੱਠਦੇ ਨੇ ਆਪਣਾ ਕੋਈ ਰੂਟੀਨ ਨੀ ਬਣਦਾ ਫੇਿਰ ਉਹਨਾਂ ਤਾਂ ਨਾ ਛੁੱਟੀਆਂ ਚ ਤਾਂ ਕਰਕੇ ਵੀ ਥੋੜ੍ਹੀ ਦਿੱਕਤ ਹੋ ਜਾਂਦੀ ਉਹਨਾਂ ਦਾ ਨਾਸ਼ਤਾ ਵਗੈਰਾ ਫਿਰ ਲੇਟ ਕਰਾਉਣਾ ਉਹ ਨੂੰ ਸਾਰਾ ਸ ਕੀ ਉਲਝਾ ਖ਼ਰਾਬ ਹੋ ਜਾਂਦਾ ਹੈ
ਹਾਂਜੀ ਹੋਰ ਬਸ ਕਰ ਲਿਆ ਨਾਸ਼ਤਾ ਵਗੈਰਾ ਮੌਸਮ ਦਾ ਤਾਂ ਕੁਛ ਨਾ ਕੁਛ ਓ ਬੜਾ ਬੁਰਾ ਹਾਲ ਹੋਇਆ ਤਾਂ ਗਰਮੀ ਇੰਨੀ ਗਰਮੀ ਚਿਪ ਚਿਪ ਵਾਲੀ ਗਰਮੀ ਹੋਈ ਦੀ
ਤਾਂ ਹੈ ਹੀ ਭੈਣ ਜੀ ਤੁਹਾਡੇ ਉੱਥੇ ਮੀਂਹ ਵਗੈਰਾ ਨਹੀਂੀ ਪਿਆ
ਮੀਂਹ ਪਿਆ ਹੈਗਾ ਸਗੋਂ ਹੋਰ ਗਰਮੀ ਹੋ ਗਈ ਹੈਗੀ
ਇਹ ਤਾਂ ਹੈ ਹੀ ਸਾਡੇ ਇੱਥੇ ਥੋੜ੍ਹਾ ਬਹੁਤਾ ਮੀਂਹ ਪਿਆ ਸਵੇਰੇ ਤੇ ਆਪਣਾ ਨਾ ਮੌਸਮ ਮ ਥੋੜਾ ਠੀਕ ਜਿਹਾ ਤਾਂ ਹੋਇਆ ਠੰਡੀ ਠੰਢਡੀ ਹਵਾ ਚੱਲਦੀ ਪਰ ਧੁੱਪ ਤਾਂ ਵੇਖੋ ਉਵੇਂ ਜਿਹੀ ਕਈ ਵਾਰੀ
ਹਾਂ ਉਹ ਸਗੋਂ ਹੋਰ ਚਿਪ ਚਿੱਪ ਜੀ ਗਰਮੀ ਪੈ ਰਇ ਨੇ
ਹਾਂਜੀ ਭੈਣਜੀ ਇਹ ਤਾਂ ਹੈ ਹੀ ਦੱਸੋ।
ਹਾਂਜੀ।
ਮੌਸਮ ਦਾ ਵੀ ਨਹੀਂ ਕੁਝ ਪਤਾ ਲੱਗਦਾ ਕਦੀ ਬਰਸਾਤ। ਤਾ ਹੋ ਰਹੀਆਂ ਨੇ ਕਦੀ ਆਪਣਾ ਗਰਮੀ ਹੋ ਗਈ ਹੈ ਜ਼ਿਆਦਾ ਹੈ ਨਾ।
ਹਾਂਜੀ ਬਹੁਤ ਮਤਲਬ ਕਿ ਮੌਸਮ ਦਾ ਤੇ ਹੁਣ ਹੈ ਗਰਮੀ ਵੀ ਹੁਣ ਕਾਫ਼ੀ ਪੈਣੀ ਹੈਗੀ ਇਸ ਵਾਰ
ਇਹ ਤਾਂ ਹੈ ਜੀ ਨਿਊਜ਼ ਵਿਚ ਵੀ ਬੜਾ ਆ ਰਿਹਾ ਸੀ ਕਿ ਇਸ ਵਾਰੀ ਗਰਮੀ ਬੜੀ ਪਏਗੀ ਤੇ ਪਿੱਛੇ ਨਾ ਇੱਕ ਨਿਊਜ਼ ਆਈ ਹੈ ਆਪਣੇ ਰਾਜਸਥਾਨ ਤੋਂ ਰੇਤ ਬੜੀ ਉੱਡੀ ਏ ਸੁਣਿਆ। ਉੱਥੇ ਗਰਮੀ ਕਰਕੇ ਨਾ
ਹਾਂਜੀ ਉਹ ਨਾ ਗਰਮ ਲੂਜ ਵਾਲੀ ਸੀ ਜੇ ਤਾਂ ਹੀ ਤੇ ਇੰਨੀ ਗਰਮੀ ਉਹ ਤੂਫਾਨ ਜਿਹੜੇ ਚੱਲੇ ਸੀ ਇੱਕ ਸੌ ਕਿਲੋ ਇੱਕ ਸੌ ਵੀਹ ਕਿਲੋਮੀਟਰ। ਦੀ ਸਪੀਡ ਤੇ ਤੂਫਾਨ ਚਲਿਆ ਵ ਅੰਮ੍ਰਿਤਸਰ ਵਿੱਚ। ਘਰਾਂ ਵਿੱਚ। ਕਿੰਨੀ ਮਿੱਟੀ ਹੋ ਗਈ ਜਿਹੜੇ ਰਾਤੀ ਤੂਫਾਨ ਚੱਲੇ ਨੇ ਅੰਮ੍ਰਿਤਸਰ ਦੇਖੋ ਬੁਰਾ ਹਾਲ ਹੋ ਗਿਆ ਵ
ਹਾਂਜੀ ਹਾਂਜੀ।
ਬਸ ਇਹ ਤੇ ਹੁਣ ਕੱਲਯੁਗ ਚੱਲ ਰਿਹਾ ਹੈ।
ਇਹ ਤਾਂ ਹੈ ਹੀ ਭੈਣ ਜੀ ਵੇਖੋ ਕੱਲਓਗ ਐਨਾ ਹੈ ਬੱਚੇ ਆਪਣੇ ਨੂੰ ਵੀ ਨਹੀਂ ਅਸੀਂ ਬਾਹਰ ਕੱਢ ਸਕਦੇ। ਦੋ ਮਿੰਟ ਨਜ਼ਰ ਹਟ ਟੀ ਤੇ ਦੁਰਘਟਨਾ ਘੱਟੀ ਵਾਲਾ ਕੰਮ ਹੋ।
ਸਹੀ ਸਹੀ ਬਿਲਕੁਲ। ਬਿਲਕੁਲ ਸਹੀ ਗੱਲ।
ਹੈਲੋ।
ਅੱਜ ਕੱਲ ਕਿਸੇ ਤੇ ਟਰਸਟ ਵੀ ਨਹੀਂ ਕਰ ਸਕਦੇ ਨਾ ਅਸੀਂ।
ਇਹ ਤਾਂ ਹੈ ਜੀ ਭੈਣ ਜੀ ਵਿਸ਼ਵਾਸ ਨਹੀਂ ਕਰ ਸਕਦੇ ਅੱਜ ਕੱਲ੍ਹ ਕਿਸੇ ਤੇ ਨਾ। ਚਾਹੇ ਕੋਈ ਵੀ ਹੋਏ ਨ ਦੋ ਮਿੰਟ ਦੁਕਾਨ ਤੇ ਕਨ ਵੀ ਭੇਜਣਾ ਹੋਏ ਤੇ ਬਰਾਂਡੇ ਚੋਂ ਵੇਖਣਿਆ ਸੀ ਚੱਲ ਦੁਕਾਨ ਤੇ ਹੀ ਗਿਆ ਨਾ ਕਿੱਥੇ ਹੋਰ ਤਾਂ ਨੀ ਮਤਲਬ ਦੂਰ ਨਾ ਚਲਾ ਜਾਏ ਫਿਰ ਡਰ ਜਿਆ ਲੱਗ।
ਹਾਂ ਡਰ ਕਿਉਂ ਨਹੀਂ ਲੱਗਦਾ ਚਾਹੇ ਕੁੜੀ ਹੋਏ ਚਾਹੇ ਮੁੰਡਾ ਹੋਏ ਡਰ ਤਾਂ ਲੱਗਦਾ ਹੀ ਹੈਗਾ।
ਹਾਂਜੀ ਭੈਣ ਜੀ ਤੁਹਾਡੀ ਆਵਾਜ਼ ਬੜੀ ਘੱਟ ਜਿ ਆ ਰਹੀ ਹੈ।
ਹੁਣ ਆ ਰਹੀ ਗ ਮੇਰੀ ਆਵਾਜ਼।
ਹਾਂਜੀ।
ਆ ਰਹੀ ਹੈਗੀ ਹੁਣ ਆਵਾਜ਼
ਹਾਂਜੀ ਆਵਾਜ਼ ਤਾਂ ਆ ਰਹੀ ਹੈ ਪਰ। ਥੋੜ੍ਹੀ ਘੱਟ ਜਿਹੀ ਆ ਰਹੀ ਹੈ।
ਅੱਛਾ ਅੱਛਾ ਹੁਣ ਠੀਕ ਹੈ ਪ੍ਰੋਪਰ ਹੈਗੀ।
ਹਾਂਜੀ ਥੋੜੀ ਥੋੜੀ ਆ ਰਹੀ ਮਤਲਬ ਕਲੀਅਰ ਨਹੀਂ ਆ ਰਹੀ ਚਲੋ ਉਹ ਤਾਂ ਕੋਈ ਨੀ ਮੈਨੂੰ ਲੱਗਦਾ ਨੈਟਵਰਕ ਇਸ਼ੂ ਹੋਏਗਾ।
ਹਾਂਜੀ ਉਹ ਨੈੱਟਵਰਕ ਇਸ਼ੂ ਹੋਦਾ ਹੋਵੇਗਾ ਤਾਂ ਕਰੇ। ਕੇ ਏਦਾਂ ਹੋ ਰਿਹਾ।
ਹਾਂਜੀ ਹਾਂਜੀ ਇਹ ਤਾਂ ਹੈ ਹੀ ਭੈਣ ਜਜੀ ਹੋਰ ਸੁਣਾਓ ਤੁਸੀਂ ਕੀ ਕਰਦੇ ਸੀ। ਆਪਣਾ ਕੀ ਬਣਾਇਆ ਸੀ ਫਿਰ ਤੁਸੀਂ ਨਾਸ਼ਤੇ ਚੁਨ
ਸੂਟ ਦੀ ਕਟਿੰਗ ਹੀ ਕਰ ਰਹੀ ਸੀ ਮੈਂ ਕਿਹਾ ਚਲੋ ਅੱਜ ਇੱਕ ਸੂਟ ਹੀ ਸੀ ਲਈਏ।
ਹੈਲੋ, ਹਾਂਜੀ, ਭੈਣ ਜੀ ਜੀ ਕੀ, ਕਹਿ ਰਹੀ ਸੀ।
ਮੈਂ ਕਹਿ ਰਹੀ ਸੀ, ਕਿ ਉਹ ਸੂਟ ਦੀ ਕਟਿੰਗ ਕਰ ਰਹੀ ਸੀ, ਮੈਂ ਕਿਹਾ ਚਲੋ ਅੱਜ ਵੇਲੀ ਬੈਠੇ ਇੱਕ ਆਪਣਾ ਸੂਟ ਹੀ ਸੀ ਲੈਂਨੀ ਹਾਂ।
ਵਧੀਆ ਕੀਤਾ ਨਾਲੇ ਤੁਹਾਨੂੰ ਪਤਾ ਸਵਾਈਆਂ ਕਿੰਨੀਆਂ ਹੋਈਆਂ ਦੀਆਂ ਬਾਹਰ ਇਨੀ ਇਨੀ ਸਵਾਈਆਂ ਲੈ ਲੈਂਦੇ ਨੇ ਟੇਲਰ
ਹਾਂ ਬੁਟੀਕ ਵਾਲਿਆਂ ਨੂੰ ਅੱਗ ਲੱਗੇ ਦੀ ਹੈਗੀ।
ਤੇ ਹੋਰ ਮਹਿੰਗਾਈ ਵੀ ਐਨੀ ਹੋ ਗਈ ਦੱਸੋ। ਪੈ ਪੈਟਰੋਲਾਂ ਕਰਕੇ
ਹਾਂ ਉੱਥੇ ਪੂਰੇ ਜਦੋਂ ਦਾ ਮਾਹੌਲ ਖ਼ਰਾਬ ਹੋਇਆ, ਤੇ ਤਾਂ ਦੀ ਇੰਨੀ ਮਹਿੰਗਾਈ ਵਗੈਰਾ ਸਭ ਹੋ ਗਈ ਹੈ।
ਹਾਂਜੀ, ਇਹ ਤਾਂ ਹੈ ਹੀ ਸਗੋਂ ਮੈਂ ਵੀ ਲਾਣਾ ਸੀ ਚੱਕਰ ਤੁਹਾਡੇ ਕੋਲ ਮੈਂ ਕਿਹਾ ਚੱਲ ਇੱਕ ਅੱਧਾ ਬੰਦਾ ਸੂਟ ਹੀ ਸਵਾ ਲੈਂਦਾ ਕੋਟਨ ਦਾ ਤੁਹਾਡੇ ਕੋਲ ਵੈਸੇ ਤਾਂ ਸੀਂਦੇ ਹੋ ਨਾ ਤੁਸੀਂ ਸੂਟ ਵੀ।
ਹਾਂਜੀ-ਹਾਂਜੀ ਮੈਂ ਸੂਟ ਵੀ ਸੀਨੀ ਆ
ਕਿੱਥੇ ਅ ਆਪਣੇ-ਆਪਣੇ ਹੀ ਸੀਂਦੇ ਹੋ ਖਾਲੀ ਬਾਕੀ ਹੋਰ ਵੀ ਅਗਰ ਇੱਕ ਦੋ ਆ ਜਾਨ ਉਹ ਵੀ ਸੀ ਦਿੰਦੇ।
ਹਾਂਜੀ, ਨਹੀਂ ਬਾਹਰ ਦੇ ਵੀ ਮੈਂ ਸੀਨੀ ਆ।
ਅੱਛਾ-ਅੱਛਾ ਮੈਂ ਮਤਲਬ ਕਾਫੀ ਚਿਰ ਜਿਹਾ ਹੋ ਗਿਆ ਮੈਂ ਸੁਣਿਆ ਸੀ ਸੂਟ ਤੁਸੀਂ ਆਪਣੇ ਆਪੇ ਸੀੀਦੇ ਹੋ ਤੇ ਮੈਂ ਪਾਏ ਵੇਖੇ ਨੇ ਨਾ ਤੁਹਾਨੂੰ ਇੱਕ ਦੋ ਵਾਰੀ ਤੇ ਬੜੇ ਸੋਹਣੇ ਸੂਟ ਪਾਏ ਹੁੰਦੇ ਨੇ ਤੁਸੀਂ ਵੀ ਆਪਣਾ ਤੇ ਮੈਂ ਪੁੱਛਣਾ ਸੀ ਤੁਹਾਡੇ ਕੋਲ ਕਿ ਸੂਟ ਵਗੈਰਾ ਸੀਂਦੇ ਹੋ ਤੇ ਮੈਂ ਆਵਾਂ ਅੱਧਾਂ ਚੱਕਰ ਲਾਵਾਂਗੇ।
ਨਹੀਂ-ਨਹੀਂ ਤੁਸੀਂ ਜ਼ਰੂਰ ਆਓ ਤੁਸੀਂ ਅੱਜ- ਅੱਜ ਹੀ ਆ ਜਾਓ।
ਹਾਂਜੀ, ਇਹ ਤਾਂ ਹੈ ਹੀ ਜੀ ਵੇਖਾਂਗੀ ਆਪਣਾ ਨਾ ਸ਼ਾਮ ਤਕਣ ਚੱਕਰ ਲੱਗਿਆ ਤੇ, ਤੁਹਾਡੇ ਵੱਲ ਆਵਾਂਗੇ ਜ਼ਰੂਰ,
ਹਾਂਜੀ-ਹਾਂਜੀ ਜ਼ਰੂਰ ਆਇਓ, ਦੱਸਣਾ ਮੈਨੂੰ ਆਉਣ ਤੋਂ ਪਹਿਲੇ ਕੁਛ ਬਣਾ ਕੇ ਰੱਖਾਂਗੀ ਕੀ ਖਾਓਗੇ ਤੁਸੀਂ
ਨਹੀਂ-ਨਹੀਂ ਇਹੋ ਜਿਹੀ ਤਾਂ ਕੋਈ ਗੱਲ ਨੀ ਹੈ, ਜੋ ਬਣਿਆ ਹੋਏਗਾ ਅਸੀਂ ਖਾ ਲਾਂਗੇ ਘਰ ਲਈ ਗੱਲ ਆਪਣੀ ਤਾਂ।
ਨਹੀਂ ਫਿਰ ਵੀ,
ਜ਼ਿਆਦਾ ਵੇਖੋ ਲੰਚ ਵਗੈਰਾ ਤਾਂ ਨਹੀਂ ਕਰਨ ਆਵਾਂਗੇ, ਥੋੜਾ ਆਪਣਾ ਸਨੈਕਸ ਵਗੈਰਾ ਜਾਂ ਚਾਹ ਪਾਣੀ ਤੱਕ ਨਹੀਂ ਇਸ ਤੋਂ ਜ਼ਿਆਦਾ ਨਾ ਕੁਛ ਕਰਨਾ ਬਸ
ਹਾਂਜੀ-ਹਾਂਜੀ ਜ਼ਰੂਰ,
ਤੇ ਮੇਰੇ ਕੋਲ ਨਾ ਦੋ ਤਿੰਨ ਸੂਟ ਪਏ ਨੇ ਆਪ ਆਪਣਾ ਕੋਟਨ ਦੇ ਗਰਮੀਆਂ ਚ ਪਾਏ ਨੀ ਜਾਂਦੇ ਨਾ ਦੂਜੇ ਹੋਰ,
ਅੱਛਾ-ਅੱਛਾ ਵੈਸੇ ਤੁਸੀਂ ਆਪ ਸਟਿਚ ਕਰਦੇ ਹੋ ਕਿ ਕਿਸੇ ਕੋਲ
ਮੈਂ ਤਾਂ ਸਗੋਂ ਤੁਹਾਨੂੰ ਦੱਸ ਰਹੀ ਹੈ ਭੈਣ ਜੀ ਆ ਬਾਹਰ ਟੇਲਰ ਹੈਗਾ ਜੇ ਸਾਡੇ ਚੌਂਕ ਤੇ, ਤੇ ਆਪਣਾ ਸਾਢੇ ਤਿੰਨ ਸੌ ਸਿਵਾਈ ਲੈਂਦਾ ਸਿੰਪਲ ਸੂਟ ਦੀ। ਤੇ, ਮੈਂ ਇੱਕ ਅੱਧੀ ਵਾਰੀ ਤਾਂ ਚਲੋ ਜੀ, ਜਿਵੇਂ ਆਪਣਾ ਐਮਰਜੈਂਸੀ ਹੁੰਦੀ ਐ, ਤੇ ਬੰਦਾ ਸਵਾ ਹੀ ਲੈਂ ਦਾ ਹੁਣ
ਹਾਂਜੀ-ਹਾਂਜੀ, ਹਾਂ ਸਹੀ ਗੱਲ ਐ। ਕਿੱਥੇ ਦੂਰ ਜਾਇਆ ਵੀ ਨਹੀ ਜਾਂਦਾ।
ਤੇ ਹੋਰ ਫੇਰ, ਮੈਂ ਇਹਦੇ ਕੋਲ ਇੱਕ ਦੋ ਸੂਟ ਸਵਾਏ ਤੇ, ਮਹਿੰਗੇ ਬੜੇ ਪਏ ਮੈਨੂੰ ਮੈਂ ਕਿਹਾ ਨਹੀਂ, ਮੈਂ ਤਾਂ ਫਿਰ ਤੁਹਾਡੀ ਯਾਦ ਆਈ, ਮੈਨੂੰ ਮੈਂ ਕਿਹਾ ਮੈਂ ਤਾਂ ਭੈਣ ਜੀ ਕੋਲ ਪੁੱਛਾਂਗੀ, ਉਹਨਾਂ ਨੂੰ ਦੇ ਕੇ ਆਵਾਂਗੀ ਕਿ ਇਕੱਠੇ ਸੂਟ ਦੇ ਦੇ ਦਾਗੀ, ਤੁਹਾਨੂੰ ਕੋਟਨ ਦੇ ਤਿੰਨ ਚਾਰ
ਹਾਂਜੀ, ਹਾ
ਆਪਣਾ ਜਦੋਂ ਮਰਜ਼ੀ ਤੱਕਨ ਸੀ ਦੇਣਾ। ਪੰਦਰਾਂ ਵੀਹ ਦਿਨਾਂ ਤੱਕਨ ਚਾਏ।
ਹਾਂਜੀ-ਹਾਂਜੀ, ਕੋਈ ਨੀ ਉਹ ਤੇ ਮੈਂ ਸੀ ਦੇਵਾਂਗੀ।
ਹਾਂਜੀ, ਨਾਲੇ ਨਾ ਗਰਮੀ ਚ ਪਾਇਆਂ ਨਹੀ ਜਾਂਦਾ ਦੂਜੇ ਫਿਰ ਫੈਬ
ਗਰਮੀ ਵਿਚ ਤੇ, ਬਸ ਇਹੀ ਟੀ ਸ਼ਰਟ ਲੋਵਰ ਹੀ ਪਾਈ ਪਾਏ ਜਾਂਦੇ ਨੇ।
ਹਾਂਜੀ, ਇਹ ਤਾਂ ਹੈ ਹੀ ਤੁਹਾਨੂੰ ਤਾਂ ਪਤਾ ਹੈ, ਮੇਰੀ ਜੋਬ ਵੀ ਇਹੋ ਜਿਹੀ ਹੈ ਨਾਲੇ, ਟੀਚਿੰਗ ਦੀ ਜੋਬ ਐ ਆਪਣਾ ਹੁਣ ਇਹ ਥੋੜਾ ਛੁੱਟੀਆਂ ਪਈਆਂ ਨੇ ਪੀਛੋ ਤੇ ਮੈਂ ਸੋਚਦੀ ਸੀ, ਚੱਲ ਬੰਦਾ ਸਕੂਲ ਪਾਣ ਵਾਸਤੇ ਕਈ, ਸੂਟ ਲੈ ਲੈਂਦਾ ਦੋ ਚਾਰ ਤੇ ਇਕੱਠੇ ਲਿੱਤੇ ਸੀ ਮੈਂ ਨਾਲੇ ਦੁ
ਹਾਂ ਉਹ ਤੇ ਛੁੱਟੀਆਂ ਵਿੱਚ ਬਣ ਵੀ ਜਾਣਗੇ, ਜਦੋਂ ਸਕੂਲ ਖੁੱਲ ਜਾਣਗੇ ਤੇ ਕੰਮ ਵੀ ਹੋ ਜਾਏਗਾ।
ਹਾਂਜੀ ਇਹ ਤਾਂ ਹੈ ਈ।
ਹੂੰ, ਹੋਰ, ਕੀ ਬਣਾਇਆਂ ਤੁਸੀਂ ਅੱਜ?
ਅਸੀਂ ਤਾਂ ਇਹ ਵੀ ਆਲੂ ਬਣਾਏ ਸੀ, ਆਲੂ ਦੀ ਸਬਜ਼ੀ ਤਰੀ ਵਾਲੇ
ਅੱਛਾ-ਅੱਛਾ,
ਮੈਂ ਕਹਿੰਦੀ ਸੀ, ਇੱਥੇ ਦੁਕਾਨ ਖੁੱਲੀ ਐ, ਸਾਡੇ ਚੌਂਕ ਤੇ ਸੂਟਾਂ ਦੀ ਤੇ ਧੀਤੇ ਆ ਦਿੰਦਾ ਸੂਟ ਅਗਰ ਤੁਸੀਂ ਲੈਣੇ ਹੋਏ, ਆਪਣਾ ਜਿਹੜੇ ਮੈਂ ਲਿਆਵਾਂਗੀ ਨਾ ਹੁਣ ਸਵਾਉਣ ਤੇ ਤੁਹਾਡੇ ਕੋਲ। ਔ ਵੀ ਏਧਰੋਂ ਹੀ ਲਿੱਤੇ ਨੇ ਮੈਂ, ਤੇ ਤੁਸੀਂ ਇੱਕ ਵਾਰੀ ਵੇਖ ਲੈਣਾ ਤੁਹਾਨੂੰ ਪਸੰਦ ਆਏ ਤੇ ਫਿਰ ਮੇਰੇ ਵੱਲ ਵੀ ਚੱਕਰ ਜ਼ਰੂਰ ਲਾਉਣਾ, ਮੈਂ ਤੁਹਾਨੂੰ ਦੁਕਾਨ ਤੇ ਲੈ ਜਾਵਾਂਗੀ।
ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ। ਵੈਸੇ ਵੀ ਮੈਂ ਗਰਮੀਆਂ ਦੇ ਸੂਟ ਲੈਂਨੇ ਨੇ।
ਸੂਟ ਤਾਂ ਹੁਣ ਸਾਰਿਆਂ ਨੂੰ ਹੀ ਚਾਹੀਦੇ ਹੁੰਦੇ ਨੇ, ਹੈਨਾ ਜਨਾਨੀਆਂ ਨੂੰ
ਔ ਤੇ ਗੁਰਦੁਆਰੇ ਜਾਣ ਲਈ ਵੀ ਚਾਹੀਦੇ ਰਹਿੰਦੇ ਨੇ, ਚਲੋ, ਬੰਦਾ ਗੁਰਦੁਆਰੇ ਜਾਂਦਾ ਮੱਥਾ ਟੇਕ ਕੇ ਸੂਟ ਹੀ ਅੱਛੇ ਲੱਗਦੇ ਨੇ ਉੱਧਰ ਇਹੋ ਜਹੇ ਕੱਪੜੇ ਥੋੜ੍ਹੀ ਅੱਛੇ ਲੱਗਦੇ।
ਤੇ ਹੈ ਹੀ ਹੁਣ ਹਾਂਜੀ ਇਹ ਗੱਲ, ਤਾਂ ਹੈ ਸਗੋਂ ਨਾਲੇ ਨਾ ਸਾਡੇ ਮਹੱਲੇ ਦਾ ਹੀ ਏ ਭਾਈ ਜਿਨੇ ਦੁਕਾਨ ਖੋਲੀ ਹੈ ਤਾਂ ਮੈਂ ਕਹਿੰਦੀ ਸੀ ਤੁਸੀਂ ਨਾਲ ਚੱਲਣਾ ਨਾਲ ਆਪਣਾ ਥੋੜਾ ਡਿਸਕਾਊਂਟ ਵਗੈਰਾ ਵੀ ਕਰ ਦੇਗਾ, ਨਾਲੇ ਫੈਬਰਿਕ ਵੀ ਬੜਾ ਵਧੀਆ ਸੂਟ ਵੀ ਬੜੇ ਬੜੇ ਵਧੀਆ ਰੱਖੇ ਦੇ ਨੇ ਉਹਨਾਂ ਨੇ।
ਹਾਂਜੀ-ਹਾਂਜੀ ਕੋਈ ਨੀ ਅੱਜ ਤੁਸੀਂ ਆਓ ਮੇਰੇ ਘਰ, ਫਿਰ ਆਪਾਂ ਚੱਲਾਂਗੇ ਇਕੱਠੇ ਹੋ ਕੇ। ਫਿਰ
ਠੀਕ ਏ ਭੈਣ ਜੀ ਕੋਈ ਨੀ ਮੈਂ ਆਵਾਂਗੀ ਸ਼ਾਮ ਤੱਕਨ, ਆਨੀ ਹਾਂ ਫਿਰ ਮੈਂ।
ਹਾਂਜੀ-ਹਾਂਜੀ, ਜ਼ਰੂਰ ਜੀ,
ਹਾਂਜੀ ਹੋਰ ਸੁਣਾਓ, ਭੈਣ ਜੀ ਬੱਚੇ ਵਗੈਰਾ ਸਭ,
ਸਭ ਵਧੀਆ-ਵਧੀਆ।
ਛੁੱਟੀਆਂ ਪਾਈ ਹੋਣੀ ਹੈਂ, ਬਚੇ
ਹਾਂ ਛੁੱਟੀਆਂ ਪਈ ਦੇ, ਨੱਕ ਕੇ ਦਮ ਕਰਕੇ ਰੱਖਿਆ ਐਦਾ।
ਇਹ ਤਾਂ ਹੈ ਹੀ ਹੁਣ ਬੱਚਿਆਂ ਨੇ ਵੇਖੋ ਛੁੱਟੀਆਂ ਚ ਕਰਨਾ ਕਿ ਆਪਣਾ ਇੰਜੋਏਮੈਂਟ ਹੀ ਕਰਨੀ ਸ਼ਰਾਰਤਾ ਹੀ ਕਰਨੀ ਹੈ, ਨਾਲ ਪੇਰੈਂਟਸ ਨੂੰ ਵੀ ਥੋੜਾ ਤੰਗ ਹੀ ਕਰਨਾ ਵੇਖੋ।
ਹਾਂਜੀ-ਹਾਂਜੀ, ਅਰੇ ਛੁੱਟੀਆਂ ਵਿਚ ਬੱਚੇ ਸਗੋਂ ਜ਼ਿਆਦਾ ਤੰਗ ਕਰਦੇ ਨੇ ਸਕੂਲ ਸਹੀ ਰਹਿੰਦੇ ਨੇ ਟਾਈਮ ਟੇਬਲ ਬਣਿਆ ਰਹਿੰਦਾ ਹੈ, ਰੋਟੀ ਸਬਜ਼ੀ ਖਾਓ ਤੇ ਜਾਓ ਸਕੂਲ ਜਾਓ। ਇਹ ਸਗੋਂ ਸੋਣ ਦਾ ਵੀ ਸਭ ਟਾਈਮ ਟੇਬਲ ਖ਼ਰਾਬ ਹੋਇਆ ਤਾ।
ਸਕੂਲੇ ਨਾਲ ਇਹਨਾਂ ਦਾ ਰੂਟੀਨ ਜਿਹਾ ਬਣਿਆ ਰਹਿੰਦਾ, ਸਵੇਰੇ ਉੱਠਣ ਦਾ ਵੀ ਖਾਣ ਦਾ ਆਪਣਾ ਪੜ੍ਹਨ ਦਾ ਸਾਰਾ ਕੁਛ
ਔ ਹੀ ਤੇ ਹੁਣ ਆਪਣੀ ਮਰਜੀ ਨਾਲ ਉੱਠ ਰਹੇ ਨੇ ਦਸ-ਦਸ ਵਜੇ ਉੱਠਦੇ ਨੇ ਗਿਆਰਾਂ-ਗਿਆਰਾਂ ਵਜੇ। ਤੱ
ਤੇ ਹੋਰ ਇਹ ਤਾਂ ਹੈ ਹੀ ਰਾਤੀ ਦੋ ਦੋ ਵਜੇ ਤੱਕ ਖੱਪ ਹੀ ਹੁੰਦੀ ਇਹਨਾਂ ਨੇ, ਡਾਂਟ ਖਾ ਕੇ ਸੌਦੇ ਨੇ ਫਿਰ ਦੱਸੋ।
ਹਾਂ ਇਹੀ ਤੇ ਸਾਰੀ ਗੱਲ ਹੈਗੀ, ਹੁਣ ਜਦੋਂ ਸਕੂਲ ਖੁੱਲਣੇ ਨੇ ਫੇਰ ਰੌਣਗੇ
ਹੈਲੋ,
ਮੈਂ ਕਿਹਾ ਸਕੂਲ ਖੁੱਲਣਗੇ। ਤਾਂ ਰੋਣਗੇ।
ਇਹ ਤਾਂ ਹੈ ਹੀ ਫੇਰ ਇਹਨਾਂ ਨੂੰ ਆਦਤ ਨੀ ਰਹੇਗੀ ਨਾ ਸਵੇਰੇ ਜਲਦੀ ਉੱਠਣ ਦੀ
ਹਾਂਜੀ ਹਾਂਜੀ,
ਹਾਂਜੀ ਇਹ ਤਾਂ ਹੈ ਹੀ ਚਲੋ ਭੈਣ ਜੀ ਮੈਂ ਲਾਂਦੀ ਆਂ ਸ਼ਾਮੀ ਚੱਕਰ ਤੁਹਾਡੇ
ਹਾਂਜੀ -ਹਾਂਜੀ, ਠੀਕ ਸਸ ਰੀ ਕਾਲ, ਸਸ ਰੀ ਕਾਲ।
ਹਾਂਜੀ,